ਸਤਿ ਸ੍ਰੀ ਅਕਾਲ ਭਾਜੀ ਔਰ ਕੀ ਹਾਲ ਹੈ।
ਮੈਂ ਜੀ ਵਧੀਆ ਤੁਸੀਂ ਦੱਸੋ
ਵਧੀਆ ਜੇ ਵਧੀਆ
ਹੋਰ।
ਕੀ ਕਰ ਰਹੇ ਸੀ ਮੈਂ ਕਿਹਾ?
ਹਾਂਜੀ।
ਮੈਂ ਕੀ ਕਰੇ ਰਿਹਾ ਸੀ।
ਅੱਛਾ ਸੁੱਤੇ ਨੀ ਲੇਟ ਸੌਦੇ ਹੋ
ਹਾਂਜੀ
ਮੈਂ ਕਿਹਾ ਲੇਟ ਸੌਂਦੇ ਓ ਸੁੱਟੇ ਨਹੀਂ
ਹਾਂਜੀ ਹਾਂਜੀ ਲੇਟ
ਅੱਛਾ
ਤੁਸੀਂ
ਅਸੀਂ ਵੀ ਲੇਟ ਹੀ ਸੌਂਦੇ ਹਾਂ ਵੱਜ ਜਾਂਦੇ ਸਾਡੇ ਬਾਰਾਂ ਇੱਕ
ਚ
ਹੂੰ ਹੋਰ ਦੋ ਦੋ ਰੁਪੀਜ਼ਾਂ ਰੋਟੀ ਰੋਟੀ ਖਾ ਕੇ
ਅੱਛਾ ਹੋਰ ਸੁਣਾਓ ਕੀ ਕਰ ਰਿਹੇ ਜੀ
ਮੈਂ ਪਨੀਰ ਦੀ ਪੁਰਜੀ ਖਾਦੀ ਸੀ ਭਰਾ
ਹਾਂਜੀ
ਪਨੀਰ ਦੀ ਪੁਜੀ
ਅੱਛਾ ਅੱਛਾ ਚਲੋ ਵਧੀਆ
ਬਕ
ਹੋਰ ਕੀ ਕਰ ਰਹੇ ਸੀ ਮੈਂ ਕਿਹਾ ਠੀਕ ਹੋ
ਬੜੀ ਠੀਕ
ਵਧੀਆ ਜੀ ਵਧੀਆ
ਘਰ ਦੇ ਸਾਰੇ ਸਭ ਵਧੀਆ
ਹਾਂਜੀ ਹਾਂਜੀ ਸਭ ਵਧੀਆ ਹੋਰ ਕੀ ਚੱਲ ਰਿਹਾ ਅੱਜ ਕੱਲ੍ਹ
ਬਸ ਹਾਂਜੀ ਹੋ ਗਈ ਕੋਲੇਜ ਆ ਗਿਆ ਜੀ ਫਸਟ ਯੀਅਰ
ਹਾਂਜੀ ਹਾਂਜੀ ਅੱਛਾ ਵਧੀਆ ਮੈਂ ਵੀ ਸੈਕਿੰਡ ਈਅਰ ਕਰ ਰਿਹਾ ਕੋਲੇਜ ਵਿੱਚ
ਹਾਂਜੀ
ਕਿਸ਼ ਕਿਤਾ ਤੁਸੀਂ ਕੀ ਕਰ ਰਹੀਓ
ਅਸੀਂ ਬੀ ਕੌਮ ਕਰ ਰਹੇ ਆ
ਅੱਛਾ
ਤੁਸੀਂ ਕਰ ਰਹੇ ਹੋ
ਬੀ ਬੀ ਕਰ ਰਹਾ
ਹੋਰ ਵਧੀਆ ਚੱਲ ਰਹੀ ਪੜ੍ਹਾਈ
ਹਾਂ ਜੀ
ਤੁਹਾਡੀ ਆਵਾਜ਼ ਬਹੁਤ ਜਿਆਦਾ ਘੱਟ ਆ ਰਹੀ ਹੈ ਮੈਂ ਕਿਹਾ ਆਵਾਜ਼ ਬਹੁਤ ਘੱਟ ਘਰੇ ਤੁਹਾਡੀ
ਹੁਣ ਆਈ ਨੀ ਚੱਲੋ ਬੋਲੋ
ਹਾਂਜੀ ਹਾਂਜੀ ਮੈਂ ਕਿਹਾ ਸਕੂਲ ਚ ਜਿਹੜੀ ਕਲੋਲਾ ਕਰ
ਹਾਂ ਹਾਂ ਸਹੀ ਗੱਲ ਉਹ ਤੇ ਬੜੀ ਯਾਦ ਆ ਗਹੀ ਹੈ
ਹ ਜਿਹਨ ਆਰਾਮ ਕੀਤਾ ਸੀ ਮੈਡਮ ਦਾ ਭਾਵੇਂ ਅਸੀਂ ਪੜ੍ਹਾਈ ਚ ਠੀਕ ਸੀ ਪਰ ਕਲੋਲਾ ਬੜੀ ਕੀਤੀਆਂ
ਹਰ ਦੂਜੇ ਦਿਨੇ ਟੁਟੀ ਲੱਗਦੀ ਸਵੇਰੇ
ਆਹੋ ਅਸੀਂ ਇੱਕ ਵਾਰ ਉਹਦਾ ਕੀ ਕੀਤਾ ਵੋਸ਼ ਬੇਸਨ ਸੀ ਨਵਾਂ ਨਵਾਂ ਹੁੰਨਾਂ ਨੇ ਮਤਲਬ ਪੂਰਾ ਪੂਰਾ ਵਾਸ਼ਰੂਮ ਨਾ ਨਵਾਂ ਨਵਾਂ ਤਿਆਰ ਕੀਤਾ ਸੀ ਉਹਨਾਂ ਨੇ ਪਿੱਛੇ ਰ ਤੋੜ ਤੁੜ ਕੇ ਐਨੂਲ ਫੇਡ ਹੁੰਦੇ ਨਾ ਉਹ ਦਿਨ ਸੀ ਤੇ ਅਸੀਂ ਤਾ ਵਾਸ਼ ਵੇਸ਼ਨ ਹੈਂਗਰ ਤੋਂ ਉਤਾਰਿਆ ਉਹ ਫਲੈਸ਼ ਦੇ ਵਿੱਚ ਪਾ ਤਾ ਅਗਲੇ ਅਗਲੇ ਦਿਨ ਅਗਲੇ ਦਿਨ ਮੈਡਮਾਂ ਲੱਭਣ ਕਿਨੇ ਕੀਤਾ ਕਿੰਨੇ ਨੀ ਕੀਤਾ ਉਹ ਆਹੋ ਇਹ ਕੁੱਛ ਜਾਦਾ ਹੀ ਕਰਤਾ ਸੀ ਮੈਡਮਾ ਲੱਭਣ ਕਿੱ ਕੀਤਾ ਕਿੰਨੇ ਇੱਕ ਵਾਰ ਆਪ ਤਾਂ ਵੇਖ ਕਹਿੰਦੇ ਹੁਣੇ ਹੁਣੇ ਨਵਾਂ ਲਵਾਇਆ ਸੀ ਕੀ ਕਰਦੇ ਹੋ ਤੁਸੀਂ ਪੈਸੇ ਤੁਸੀਂ ਦਓਗੇ ਐਨੇ
ਅਸੀਂ ਸਾਢੇ ਕੋ ਆਏ ਤੇ ਸੀ ਨਵਾਂ ਵਾਸ਼ਰੂਮ ਬਣਿਆ ਵ ਦੋ ਬੰਨੇ ਸੀ ਤੇ ਅੰਦਰ ਨਾ ਉਹਨਾਂ ਨੇ ਗਲਤੀ ਨਾਲ ਕੀ ਕੀਤਾ ਗੇਟ ਤੇ ਉਤੇ ਸ਼ੀਸ਼ੇ ਲਵਾਤੇ
ਹਾਂ
ਤੇ ਆਪਾਂ ਮੁੰਡੇ ਆਪਾਂ ਜਾਂਦੇ ਸੀ ਅੱਠ ਬੰਦੇ ਇੱਕੀ ਵਾਰੀ ਜਿ ਸਸ ਚ ਗਏ ਸੱਸ ਬੰਦ ਹੋ ਗਈ ਸੀੀ ਨਾ ਆਪਾਂ ਪੰਜ ਮਿੰਟ ਰੋ ਰੱਕ ਜਾਂਦੇ ਸੀ ਬਾਥਰੂਮ ਵਿੱਚ
ਅੱਛਾ ਅੱਛਾ
ਕਰ ਰਹੇ ਸੀ ਇੱਕ ਦੂਜੀ ਟੰਗ ਖਿੱਚ ਰਹੇ ਸੀ ਇੱਕ ਟੰਗ ਮੈਂ ਖਿੱਚੀ ਉਹ ਸਿੱਦਾਂ ਜਾ ਕੇ ਦੋ ਰਾਜੇ ਤੇ ਵੱਜ ਗਿਆ ਸ਼ੀਸ਼ਾ ਸ਼ੀਸ਼ਾ ਸਮੈ
ਤੇ ਬਜੀੀ ਬਣਦੇ
ਉਹ ਮੰਗੇਿਆ ਫੇਰੇ ਪੈਸੇ ਮੰਗੇ ਹੋਣੇ
ਪੈਸੇ ਮੰਗਦੇ ਢਾਈ ਸੌ ਢਾਈ ਸੌ ਦਿੱਤੇ ਨੀ ਫੇਰ ਆਪਾਂ
ਹੋਰ ਦਿੰਦਾ ਕੋਣ ਏ, ਇੱਕ ਵਾਰ ਹੋ ਇੱਕ ਵਾਰ ਕੀ ਹੋਇਆ ਫ੍ਰਰੀ ਪੀਰੀਅਡ ਸੀ ਫ੍ਰੀ ਨਹੀਂ ਸੀ ਹੈ ਕੋਈ ਮੈਡਮ ਦਾ ਹੀ ਸੀ ਸ਼ਾਇਦ ਤੇ ਅਸੀਂ ਤਿੰਨ ਦੋਸਤ ਘੁੰਮ ਰਹੇ ਕਲਾਸ ਚੋਂ ਬਾਹਰ ਮੈਡਮ ਹੈ ਸੀ ਕਲਾਸ ਚ ਅਸੀਂ ਮੈਡਮ ਦੇ ਆਉਣ ਤੋਂ ਪਹਿਲਾਂ ਨਿਕਲੇ ਤੇ ਤਿੰਨ ਦੋਸਤ ਘੁੰਮ ਰਹੇ ਸੀ ਬਾਹਰ ਤੇ ਕੀ ਹੋਇਆ ਖਾਲੀ ਕਲਾਸ ਚ ਗਏ ਉੱਥੇ ਜਾ ਕੇ ਨ ਇੱਕ ਦੋਸਤ ਨੂੰ ਪਤਾ ਨੀ ਕੀ ਚੋਲ ਮੱਚੀ ਉਹ ਮੋਇੰਟਰ ਡਾਇਰੀ ਨੀ ਹੁੰਦੀ ਜਿਹੜੀ ਹੋਮ ਵਗੈਰਾ ਲਈ
ਹਾਂਜੀ
ਉਹ ਫਾੜ ਕੇ ਬਾਰੀ ਚੋਂ ਬਾਹਰ ਸੁੱਟਤੀ ਉਹਨੇ
ਅਮ
ੋ ਓਹ ਫੇਰ ਜਦੋਂ ਕੈਮਰੇ ਚੈੱਕ ਕਰਨ ਤੋਂ ਪਹਿਲੇ
ਅੱਛਾ
ਉਹਨਾਂ ਨੂੰ ਬੋਲੇ ਜੇ ਜਿਨਾਂ ਦੀ ਕਲਾਸ ਸੀ ਬ ਤੁਸੀਂ ਗੁਮਾਈ ਏ ਤੁਸੀਂ ਗੁਮਾਈਏ ਫ ਬਾਅਦ ਚੋਂ ਕੈਮਰੇ ਚੈੱਕ ਕੀਤੇ ਪਤਾ ਚ ਲਿਆ ਤਿੰਨ ਉਹ ਨੇ ਸ਼ਾਈਨਿੰਗ ਸਟਾਰ ਜਿੰਨਾਂ ਨੇ ਕੀਤਾ
ਅ ਮਾਰੀ ਹੋਣੀ ਮੈਡਮ ਨੇ
ਉਹ ਬੁਲਾਈਆਂ ਪਹਿਲੇ ਨੀ ਮਾਰਿਆ ਨੀ ਮਤਲਬ ਟੀਚਰਸ ਪੁਠੀਈ ਸੀ ਸਾਰੀਆਂ ਤੇ ਪਹਿਲੇ ਬੁਲਾਇਆ ਪਹਿਲੇ ਖੂਬ ਬੇਸਤੀ ਕੀਤੀ ਦੀ ਬਜਾਈ ਫੇਰ ਫੇਰ ਉਹ ਫੇਰ ਕਹਿੰਦੀ ਹੁਣ ਤਾਂ ਤੁਹਾਡੇ ਘਰ ਪਹੁੰਚੇਗਾ ਮੈ ਕਿਹਾ ਅਸੀ ਉਹ ਫਿਰ ਸਾਰਿਆਂ ਨੇ ਕਿਹਾ ਬੀ ਘਰ ਘੁਰ ਫੋਨ ਰਹਿਣ ਦੋ ਗ਼ਲਤੀ ਹੋ ਗਈ ਸੋਰੀ ਨਾਲੇ ਉਹ ਤੇ ਬਸ ਬਸ ਇੰਝੀ ਸੋਹਰੀ ਮੰਗੀ ੰਗੀ ਹੈ ਤੇ ਸਾਡੇ ਤਿੰਨਾ ਜਿਹੜਾ ਪੰਜ ਸੌ ਪੰਜ ਸੌ ਰੁਪਏ ਫਾਈਨ ਤਿੰਨਾਂ ਦੇ ਓ ਪੰਦਰਾਂ ਸੌ ਰੁਪਏ ਡੇਅਰੀ ਕਿੰਨੇ ਦੀ ਸੌ - ਦੀ ਡੇਅਰੀ ਤੇ ਪੰਦਰਾਂ ਸੌ ਰੁਪਏ ਮੰਗਦੇ ਪਏ। ਪੰਦਰਾਂ ਸੌ ਰੁਪਏ ਮੰਗਦੇ ਪਏ ਸਿੱਧਾ। ਕਿੱਥੇ ਦਿੱਤੇ ਹੀ। ਇੱਕ ਮੁੰਡੇ ਨੇ ਦਿੱਤੇ ਜਿਨੇ ਫਾੜ ਕੇ ਬਾਰ ਸੁੱਟੀ।
ਨਹੀਂ ਤੁਸੀਂ ਤੁਸੀਂ ਕੇਂਦੇ ਦੇ ਮੈਂ ਨਵੀ ਲਿਆ ਦਾਗਾਂ। ਮੈਡਮ ਜੀ ਤਾਨੂੰ ਚਾ ਨਾ-
ਆਹੋ ਅਸੀ ਕਿਆ-ਅਸੀ ਕਿਆ ਸੇਮ ਟੂ ਸੇਮ ਛਪਵਾ ਕੇ ਲਿਆ ਦਾਂਗੇ ਹੋਰ ਦੱਸੋ। ਅਸੀਂ ਕਿਆ ਤੁਹੀਂ ਤੁਹੀਂ ਪੰਜ ਸੌ ਰੁਪਿਆ ਮੰਗ ਰੇ ਓ। ਅਸੀਂ ਪੰਜ ਲਿਆ ਦਾਂਗੇ। ਡੇਅਰੀਆਂ ਪੰਜ ਸੌ ਰੁਪਏ ਛੱਡੋ। ਓਹ ਕੇਂਦੀ ਨਾਲ- ਨਾਲ ਫਰੇਮ ਦੋ ਪਤਾ ਕਿੱਥੋਂ ਬੰਦੀਆਂ ਇੰਝ -ਇੰਝ ਓਂਜ-ਓਂਜ। ਬਸ ਅਸੀ ਫੇਰ ਦਿੱਤੇ ਈ ਨੀ ਇੱਕ ਮੁੰਡੇ ਨੇ ਦਿੱਤੇ। ਇੱਕ ਮੁੰਡੇ ਨੇ ਦਿੱ ਤੇ ਪੰਜ ਸੌ ਰੁਪਏ ਸੀ ਅਸੀ ਪੈਹੇ ਕੱਠੇ ਕਰਕੇ ਪੰਜ ਸੌ ਰੁਪਏ ਫੜਾ ਤੇ। ਮੈਂ ਕਿਆ ਏਡੇ ਈ ਕੱਠੇ ਹੋਏ ਨੇ। ਲਲੋ ਬਸ-
ਇੱਕ ਵਾਰ ਕੀ ਹੋਇਆ ਭਾਜੀ-
ਹਾਂਜੀ
ਸਾਡੇ ਬਾਰਾਂ-
ਹਾਂਜੀ
ਅ ਇੱਕ ਗੱਲ- ਇੱਕ ਵਾਰ ਚ ਵੀ ਮੇਰੀ ਛੁੱਟੀ ਹੋਈ ਸਾਡੇ ਬਾਰਾਂ ਸਕੂਲ ਤੋਂ।
ਅੱਛਾ
ਅਤੇ ਮੇਰਾ ਭਰਾ ਵੜਦਾ ਐ ਅੱਗੇ ਥੋੜ੍ਹੀ ਅੱਗੇ ਹੈਗਾ ਓਦਾ ਸਕੂਲ ਵੀ। ਉਹ ਮੈਨੂੰ ਲੈਣ ਆਇਆ ਪੈਲੇ। ਬਾਈਕ ਤੇ ਮੈਂ ਪੈਦਲ ਸੀ। ਤੇ ਓ ਨਾ ਆਪਣੇ ਦੋਸਤਾਂ ਨੂੰ ਲੈ ਗਿਆ। ਓ ਕੇਂਦਾ ਮੈਂ ਆ ਰਿਆ ਪੰਜ ਮਿੰਟ ਓਧਰ ਖੜਾ ਓ ਓ ਗਿਆ। ਫੇਰ ਓ ਦੁਬਾਰਾ ਆਇਆ ਓਨਾ ਉਨਾਂ ਨੂੰ ਆਪਣੇ ਸਕੂਲ ਛੱਡਣ ਗਿਆ ਦੁਬਾਰਾ ਆਪਣੇ ਦੋਸਤਾਂ ਨੂੰ। ਬੈਗ ਓਧਰ ਪਏ ਸੀ ਉਨਾਂ ਦੇ। ਫੇਰ ਓ ਦੁਬਾਰਾ ਮੇਰੇ- ਕੋਲ ਆਇਆ। ਜਿੱਥੇ ਮੈਂ ਖੜਾ ਸੀ ਮੈਨੂੰ ਲੈਣ।
ਅੱਛਾ ਅੱਛਾ
ਇਨਾਂ ਨੇ ਓਸ ਟੈਮ ਜਾ ਕੇ ਪਤਾ ਕੀ ਕੀਤਾ ਆਪਣੇ ਗੇਟ ਤੇ। ਇੱਕ ਵੱਡਾ ਗੇਟ ਹੁੰਦਾ- ਛੋਟਾ ਗੇਟ ਹੁੰਦਾ ਨਾ। ਫੇਰ ਉਨਾਂ ਨੇ ਨਾ- ਕੀ ਕੀਤਾ ਜੋ ਵੀ ਓਧਰ ਵੋਚਮੈਨ ਖੜਾ ਹੁੰਦਾ ਗੇਟ ਤੇ। ਓਨੇ ਗੇਟ ਬੰਦ- ਕਰਤਾ ਹੋਣਾ। ਇਨਾ 'ਚ ਪਤਾ ਨੀ ਕੀ- ਚੁਲ ਮੱਚੀ। ਉਨਾਂ ਦੇ ਪਤਲੇ ਗੇਟ 'ਚ ਵਾੜਤੀ।
ਅੱਛਾ
ਥੋੜਾ ਉਂਚਾ ਹੁੰਦਾ ਸੀ।
ਹੂੰ
ਓ ਬਾਈਕ ਓਛਾਲੀ ਗਈ ਤਿੰਨੋ ਪਾਲਟ ਕੇ ਗਿਰੇ ਅੰਦਰ। ਤੇ ਉਹ ਮੇਰਾ ਭਰਾ ਤੇ ਮੇਰਾ ਭਰਾ ਭਜ ਗਿਆ ਅਗਲੇ ਦੀ ਬਾਈਕ ਲੈ ਕੇ।
ਅੱਛਾ ਹਾ
ਚਲੇ ਗਿਆ ਅੰਦਰ ਪ੍ਰਿੰਸੀਪਲ ਓਫਿਸ 'ਚ ਓਨਾ ਨੂੰ ਚੋਟਾਂ ਲੱਗ ਗਿਆ ਤਿੰਨਾਂ ਨੂੰ। ਏ ਮੈਨੂੰ ਲੈ ਕੇ ਗਿਆ ਆਹ ਏਡੇ' ਚ ਤੇ- ਮੈਨੂੰ ਵੀ ਖੜਾ ਕਰਤਾ ਇਨਾਂ ਨੇ ਪ੍ਰਿੰਸੀਪਲ ਦੇ ਅੱਗੇ।
ਹਾ ਹਾ
ਮੈਂ ਕੀ ਕਿਵਾ ਓਧਰ ਜਾ ਕੇ। ਆ ਮੈ ਹਾਂ ਪਿੱਛੇ ਛੁਡਾਇਆ- ਕੈ ਰੀ ਤੁਆਡੇ ਘਾਰ ਫੋਨ ਜਾਏਗਾ ਐ ਓ ਐ
ਹੂੰ
ਮੈਂ ਕਿਆ ਮੈਮ ਜੀ ਚੋਟਾ ਇਨਾਂ ਦੇ ਲੱਗੀਆਂ। ਮੈ ਕਿਆ ਪੈਹੇ ਤੁਸੀਂ ਮੰਗ ਰੇ ਹੋ ਸੋ ਸੌ ਰੁਪਿਆ।
ਗ ਹੋ
ਤੇ ਬੜੀ ਮੁਸ਼ਕਲ ਮੈਂ ਛੁਟਵਾਇਆ ਆਪਣੇ ਭਰਾ ਨੂੰ।
ਹੂੰ
ਦੋ ਚਨਡਾ ਲੱਗਿਆ ਉਹਦੇ ਖਿੱਚ ਕੇ
ਅੱਛਾ
ਮਾਰ ਜਾਣ ਹੁਣ ਬਸ ਬਾਈਕ ਲ ਗਿਆਣੇ ਸਕੂਲ ਚ
ਹਮ ਹਮ
ਦਿਨ ਬਾਅਦ ਫਿਰਿ ਲੈ ਕੇ ਜਾਣ ਲੱਗ ਗ ਉਹ
ਚਲੋ ਇਹ ਵੀ ਕਲੋਲਾਂ ਜ਼ਰੂਰੀ ਹੁੰਦੀ ਦੀਆਂ ਯਾਦਾਂ ਹੀ ਬਣ ਜਾਂਦੀਆਂ ਯਾਦਾਂ ਹੀ ਬਣ ਜਾਂਦੀਆਂ ਬਸ ਉਹ ਕੱਲ ਨੂੰ ਇਕੱਲਾ ਹੀ ਕਰ ਘਲੋਲ ਕਰਨ ਦੁਬਾਰਾ ਜਾ ਨੀ ਸਕਦੇ ਸਕੂਲ
ਹਾਂਜੀ ਹਾਂਜੀ ਸਹੀ ਗੱਲ ਹੈ
ਹਮ
ਬਸ
ਅਸ ਤੇ ਜਿੰਨੀ ਵੀ ਸਾਡੀ ਕਲਾਸਾਂ ਆਈਆਂ ਨਾ ਹੁਣ ਅਸੀ ਮਤਲਬ ਨੋ ਵਜੇ ਤੋਂ ਬਾਾਰ ਨੂੰ ਵੀ ਤਪਾਲ ਨਾ ਕੁਛ ਐਸੇ ਦੋਸਤ ਮਿਲੇ ਸਬਜੈਕਟ ਚੇਂਜ ਹੋ ਜਾਂਦੇ ਨਾ ਆਪਣੀ ਪਸੰਦ ਲੈ ਜਾਂਦੇ ਆ ਪੰਜਾਬੀ ਵਗੈਰਾ ਹਾਂ ਨੌਵੀਂ ਬਸ਼ਨੋ ਵਿੱਚ
ਹਾਂਜੀ ਹਾਂਜੀ ਹਾਂਜੀ
ਉਦੋਂ ਉਹ ਉੱਥੋਂ ਇਕੱਠੇ ਹੋਇਆ ਸੀ ਗਰੁੱਪ ਸਾਡਾ ਅਹ ਛੇ ਸੱਤ ਮੁੰਡਿਆਂ ਦਾ ਤੇ ਅਸੀਂ ਤੇ ਨਾ ਤਿੰਨ ਚਾਰ ਲੋਕ ਅਹ ਚਾਰ ਚਾਰ ਦੋਸਤ ਸੀ ਸਭ ਤੋਂ ਕਲੋਸੀ ਚਾਰ ਦੋਸਤ
ਅੱਛਾ ਅੱਛਾ
ਤੇ ਤਿੰਨ ਹੋਰ ਤੇ ਅਸੀਂ ਨਾ ਦਸ ਨੌਵੀਂ ਤੋਂ ਲੈ ਕੇ ਦਸਵੀਂ ਤੱਕ ਨਾ ਦੋ ਵਜੇ ਤੋਂ ਲੈ ਕੇ ਗਿਆਰਵੀਂ ਤੱਕ ਅਸੀਂ ਛੱਡਿਆ ਹੀ ਨਹੀਂ ਇੱਕ ਵੀ ਡਸਟਰ ਚੋਗ ਰਹਿਣ ਨ ਦਿੱਤਾ ਕਲਾਸ ਚ ਜਿਹੜਾ ਨਵਾਂ ਡਸਟਰ ਚਲਾਣਾ ਜਹਾਨੂੰ ਉਹ ਬੋਇਸ ਪਾਸ ਨੀ ਹੁੰਦਾ ਟੋਲੇਟ ਜਾਣ ਵਾਲ ਉਹ ਉਹ ਜਿੰਨੇ ਪਾਸ ਨੂੰਵੇ ਆਉਣੇ ਜਿੰਨੇ ਡਸਟਰ ਆਣੇ ਨਾਲੋਂ ਨਾਲ ਬਾਹਰ ਨਾਲੋ ਨਾਲ ਰਿਹਾ ਬੈਗ ਚ ਚਲੋ ਘ
ਉਹ ਲੱਭਦੇ ਰਹਿੰਦੇ ਉਹ ਬਸ ਸਾਰਿਆਂ ਨੂੰ ਪਤਾ ਸੀ ਮਤਲਬ ਸਾਰਿਆਂ ਨੂੰ ਤੇ ਨੀ ਅੱਧੀ ਕਲਾਸ ਨੂੰ ਪਤਾ ਸੀ ਸਾਡੇ ਹੀ ਕੰਮ ਨੇ
ਹਾਂ ਸਾਡੀ ਕਰੋ ਸਹੀ ਗੱਲ
ਫ਼ੇਰ ਹੁੰਦੇ ਸੀ ਥੋੜੇ ਜਿਹੇ ਬੱਚੇ ਆ ਸੀ ਸੀ ਉਹਨਾ ਨੂੰ ਪਤਾ ਚੱਲ ਜਾਂਦਾ ਸੀ ਉਹ ਨਾਲੋਂ ਨਾਲ ਮੈਡਮ ਕੋਲ ਐਨੇ ਚੁੱਕਿਆ ਸੀ
ਅੱਛਾ
ਹੁੰਦੇ ਸੀ ਬੜੇ ਇਸ ਤੇ ਕਲਪਾ ਕੇ ਰੱਖਦੇ ਸੀ ਮੈਡਮ ਵੀ ਅੱਗੇ ਪੜਾਂਦੇ ਹੋਣਾ ਪਿੱਛੋਂ ਸੀ ਵੱ ਤੇ ਹੋਣੇ ਆ ਕਲਾਸ ਚ
ਇੱਕ ਵਾਰ ਮੈ ਦਾ ਉਹ ਪਰਸ ਪਿਆ ਸੀ ਲੈਕਚਰ ਖਤਮ ਹੋਇਆ ਨਾ
ਹਮ
ਮਦਾ ਫੋਨ ਰਹਿ ਗਿਆ ਲੱਖ ਸਾਂ
ਅੱਛਾ
ਤੇ ਮੈਨੂੰ ਯਾਦ ਨੀ ਇੱਕ ਪੀਰੀਅਟ ਵੀਤ ਗਿਆ ਉੱਧਰ ਹੀ ਪਿਆ ਸੀ
ਅੱਛਾ ਅੱਛਾ
ਤੀਜਾ ਅਸੀਂ ਮੇਰੇ ਦੋਸਤ ਚੋਲੋ ਬੱਚੀ ਉਹਨੇ ਕੀ ਕੀਤਾ ਫੋਨ ਚੱਕਿਆ ਲੈੇ ਥੱਲੇ ਵਾਰਦਾ
ਅੱਛਾ
ਤਾਂ ਮੈਂਨ ਫੋਨ ਕਰੀ ਜ ਫੋਨ ਸਾਡੇ ਗਲਾ ਚ ਵੱਜ ਜਾੇ ਸਾਡੇ ਬੱਚੇ ਕਹਿੰਦੇ ਕਿੱਧਰੋਂ ਵੱਜ ਰਹੇ ੋੜੇ ਅ ਟੁਰਨਣ ਲੱਗਗੇ ਫ਼ੋਨ ਕਿਸੇ ਨੂੰ ਮਿਲ ਨਹੀਂ ਰਿਹਾ ਅਤੇ ਜਿੰਨੇ ਛੁਕਆ ਸੀ ਹੋ ਜਾ ਕੇ ਕਹਿੰਦਾ ਇਹ ਰਿਹਾ ਮੈਡਮ ਜੀ ਫੋਨ
ਉਹ ਮੈਡਮ ਨੇ ਕਿਹਾ ਨ ਤੂੰ ਹੀ ਛੁਪਾਇਆਗੀ
ਨਹੀਂ ਨਹੀਂ ਮੈਡਮ ਕਹਿੰਦੀ ਗਿਰ ਗਿਆ ਹੋਣਾ ਚਲੋ ਕੋਈ ਨੀ ਬੱਚਾ ਥੈਂਕ ਯੂ
ਅੱਛਾ ਅੱਛਾ ਉਹ ਉਹੀ ਡਰਦਾ ਹੋਣਾ ਬਈ ਕੈਮਰੇ ਦਾ ਚੈੱਕ ਕੁ ਜਾਨ ਪਤਾ ਲੱਗ ਜਾਦਾ ਮੈ ਚ ਪਾਇਆ ਅੱਛਾ ਚਲੋ ਵਧੀਆ ਚਲੋ ਠੀਕ ਹੈ ਭਾਜੀ ਸਤਿ ਸ਼੍ਰੀ ਅਕਾਲ